ਹੈਲੋ,
ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਥੋੜਾ, ਥੋੜਾ ਫੋਨ ਨਾ ਦੂਰ ਵ ਗੱਲ ਕਰਨਾ ਹੋਊ ਥੋੜਾ ਫੋਨ ਕੱਟਿਆ ਜਾਂਦਾ ਬਾਰ ਵਾਰ
ਹਾਂਜੀ ਹਾਂਜੀ ਨਹੀਂ ਮੈਂ ਦੂਰ ਰੱਖਿਆ, ਚਲੋ ਜੀ ਹੋਰ ਦੱਸੋ? ਠੀਕ ਹੈ ਕਰ ਸਬ ਪਰਵਾਰ?
ਹਾਂਜੀ ਹਾਂਜੀ, ਵਧੀਆ ਵਧੀਆ ਮੈਂ ਤੁਹਾਡੇ ਕੋਲ ਨਾ ਏ ਪੁੱਛਣ ਵਾਸਤੇ ਫੋਨ ਕੀਤਾ ਸੀ। ਕੀ ਮੈਂ ਸੁਣਿਆ ਸੀ ਕਿ ਤੁਸੀਂ ਆਪਣੇ ਘਰ ਪੇੜ ਪੌਦੇ ਬੜੇ ਵਧੀਆ ਵਧੀਆ ਲਾਏ।
ਹਾਂਜੀ ਹਾਂਜੀ, ਅਸੀਂ ਕਾਫ਼ੀ ਕੁਛ ਲਾਇਆ ਸੀ।
ਮੈਨੂੰ ਵੀ ਦੱਸਦੋ ਸਾਡੇ ਘਰ ਤੇ ਅਸੀਂ ਤਾਂ ਮੇਰੇ ਸੱਸ ਸਹੁਰੇ ਅਸੀਂ ਕਿੱਥੇ ਗਏ ਸੀ ਨਾ ਤੇ ਸਾਰੇ ਪੇੜ ਸੜ ਗਏ ਨੇ, ਅਸੀਂ ਹੁਣ ਜਦੋਂ ਘੁੰਮਣ ਗਿਆ ਆ ਨਾ ਫੇਰ ਸਾਡੇ ਪੇੜ ਸਾਰੇ ਸੜ ਗਏ ਨੇ। ਤੇ ਹੁਣ ਦੱਸੋ ਕੀ ਅਸੀਂ ਕਿਹੜੇ ਕਿਹੜੇ ਫੁੱਲ ਪੇੜ ਪੌਦੇ ਲਾਈ ਏ।
ਅਸੀਂ ਤਾਂ ਦੇਖੋ ਜੀ ਅਸੀਂ ਤਾਂ ਕੜੀ ਪੱਤਾ ਲਗਾਇਆ ਦਾ।
ਅੱਛਾ।
ਕੜੀ ਪੱਤਾ ਪਤਾ।
ਹਾਂ ਪਤਾ ਵੈ।
ਹਾਂਜੀ ਕੜੀ ਪੱਤਾ ਲਾਏ ਦਾ ਐ। ਹੋਰ ਵੀ ਬੜੇ ਸਾਰੇ ਮੈਨੂੰ ਨਾਮ ਨੀ ਪਤੇ ਹੋਰ ਵੀ ਬੜੇ ਸਾਰੇ ਕੇਸਰ ਦਾ ਲਗਾਇਆ ਦਾ ਮੈਂ ਜੰਮੂ ਗਈ ਸੀ। ਉਦੋਂ ਕੇਸਰ ਦਾ ਲੈ ਕੇ ਆਈ ਸੀ। ਕੇਸਰ ਲਾਏ ਦਾ ਕੜੀ ਪੱਤਾ ਲਾਏ ਦਾ। ਤੇ ਹੋਰ ਵੀ ਬੜੇ ਸਾਰੇ
ਅੱਛਾ, ਨਹੀਂ ਮੇਰੇ ਸੱਸ ਦਾ ਤੂੰ ਕੁਲਚੇ ਦਾ ਲਾਇਆ ਦਾ ਅਮਰੂਦ ਦਾ ਲੱਗਿਆ ਦਾ ਵਾ। ਐਲੋਵੀਰਾ ਜੈਲ ਨਹੀਂ ਹੁੰਦੀ ਐ ਉਦਾ ਉਦਾ। ਨਹੀਂ ਓਦਾਂ ਲਾਇਆ ਬਸ ਯੂਜ ਨੀ ਕਰਦਾ ਬਸ ਲਿਆ ਬਣ ਗਿਆ।
ਅੱਛਾ ਜੀ ਅਸੀਂ ਵੀ ਨੀ ਯੂਜ ਕਰਦੇ ਮੈਂ ਨੀ ਕਰਦੀ।
ਹੂੰ। ਪਰ ਮੰਮੀ ਕਹਿੰਦੀ ਆ ਕਿਸੇ ਨੂੰ ਕੋਈ ਦਾਣੇ ਦੂਣੇ ਹੋ ਜਾਂਦੇ ਨਾ ਓ ਐਲੂਵੀਰਾ ਲਾਓ ਨਾ ਉਹਦੇ ਨਾਲ ਮਤਲਬ, ਫੇਸ ਸਾਫ ਹੋ ਜਾਂਦਾ ਵੈ।
ਇਹ ਬਹੁਤ ਅੱਛੀ ਚੀਜ਼ ਐ ਐਲੋਵੀਰਾ ਬਹੁਤ ਅੱਛੀ ਚੀਜ਼ ਐ ਤੁਹਾਡੇ ਬਾਲ ਅਗਰ ਤੁਹਾਨੂੰ ਲੱਗਦੇ ਨੇ ਬਹੁਤ ਰੱਫ ਹੋ ਗਏ ਨੇ।
ਹੂੰ।
ਤੇ ਤੁਸੀਂ ਐਲੋਵੀਰਾ ਜੈਲ ਲਗਾਓ। ਠੀਕ ਐ ਐਲੋਵੇਰਾ ਜੈਲ ਤੇ ਉਹਦੇ ਵਿੱਚ ਮੇਥੜੇ ਨੂੰ ਪੀਸ ਕੇ ਨਾ। ਮੇਥਰੇ ਵਿੱਚ ਪਾ ਕੇ। ਉਹ ਸਿਰ ਤੇ ਲਗਾ ਕੇ ਰੱਖਦੋ ਪਹਿਲੇ ਠੀਕ ਐ। ਓ ਬੜਾ ਅੱਛਾ।
ਅੱਛਾ, ਨਹੀਂ ਕੌਣ ਐਨਾ ਉੱਦਮ ਕਰੇ ਸਾਡੇ ਵਾਸਤੇ ਤਾਂ ਹੈ ਨੀ ਸਾਨੂੰ ਉੱਦਮ ਕਰਨਾ ਨੀ ਨਾ ਆਂਦਾ।
ਮੈਂ ਵੀ ਤੁਹਾਡੇ ਵਰਗੀ ਆ ਜੀ
ਹੂੰ, ਉਦਮ ਕਰੇ ਕੋਈ ਬਣਾ ਬਣਾਇਆ ਦੇ ਦੇ ਦੇ ਦੇ ਠੀਕ ਏ ਲਾ ਦੇ ਕੋਈ ਸਿਰ ਤੇ ਆਪਣਾ ਚ ਤਾਂ ਦਮ ਨੀ ਆ।
ਫੇਰ ਤਾਂ ਫਿਰ ਤਾਂ ਤੁਸੀਂ ਪੈਸੇ ਲਾਓ ਫਿਰ। ਅਗਰ ਬਣਾ ਬਣਾਇਆ ਚਾਹੀਦਾ।
ਤਾਂ ਹੋਰ।
ਠੀਕ।
ਬੜੇ ਵਧੀਆ ਵਧੀਆ ਪੌਦੇ ਲਾਏ ਦੇ ਨੇ ਅਸੀਂ ਤਾਂ ਬਸ ਹੁਣ ਅਸੀਂ ਜਰਾ ਘੁੰਮਣ ਗਏ ਸੀ ਨਾ ਕਿਥੇ ਬਾਹਰ। ਤੇ ਕਿਸੇ ਨੇ ਧਿਆਨ ਦਿੱਤਾ ਈ ਨਈ ਆ ਕਾਰੀਗਰ ਨੂੰ ਕਿਹਾ ਸੀ ਪਾਣੀ ਪਾ ਦੀ ਪਾਏ ਨੀ ਵਿਚਾਰੇ ਕੋਠੇ ਕੋਠੇ ਫੇਰ ਵਿਚਾਰੇ ਖਰਾਬ ਹੋ ਗਏ ਨੇ।
ਹੂੰ, ਕੇ ਉਹ ਕਿਸ ਨੇ ਧਿਆਨ ਨੀ ਰੱਖੇ।
ਕਹਿੰਦੀ ਤੂੰ ਪਾਣੀ ਪਾਂਦੀ ਇਹਨਾਂ ਵੀ ਤੂੰ ਵੀ ਬੇੜਾ ਗਰਕ ਕਰਦੀ।
ਹਾਂਜੀ ਠੀਕ ਹੈ ਬ ਤੁਹਾਨੂੰ ਤੁਸੀਂ ਧਿਆਨ ਰੱਖੋ। ਅਸੀਸਾਂ ਤੁਹਾਨੂੰ ਮਿਲਣਗੀਆਂ। ਹੋਰ ਕੀ।
ਹਮ।
ਉਹ ਵੀ ਤਾਂ ਇੱਕ ਜਾਨ ਹੁੰਦੀ ਹੈ। ਉਹ ਵੀ ਤਾਂ ਇੱਕ ਛੋਟੇ ਬੱਚੇ ਹੋ ਗਏ ਹੁੰਦੇ ਨੇ ਇਸ ਤਰੀਕੇ।
ਹਮ। ਉਹਨੇ ਬਿਲਕੁਲ ਸਹੀ ਕਿਹਾ। ਤੁਸੀਂ ਤਾਂ ਹੁਣ ਕੋ ਗੱਲ ਨੂੰ ਸੁਣ ਲ ਤਾਂ ਨਾ।
ਹਾਂ ਬਸ ਇਹ ਤੁਹਾਨੂੰ ਅਗਰ ਹੈ ਤੁਸੀਂ ਛੱਤ ਤੇ ਗਏ ਹੋ ਕੱਪੜੇ ਸੁੱਕਣੇ ਪਾਉਣ ਗਏ ਹੋ। ਟੁੱਟੀ ਚਲਾ ਲਓ ਪਾਣੀ ਪਾ ਦਿਓ ਬਸ।
ਆਹੋ ਉਹਦੇ ਤੇ ਸਾਡੇ ਕੋ ਪਾਇਪ ਹੀ ਲੱਗਿਆ ਤਾ।
ਬਸ ਹੋਰ ਕੀ ਚਾਹੀਦਾ ਐ।
ਬ ਹਾ ਹੀ।
ਹੁਣ ਜਿਵੇਂ ਤੁਸੀਂ ਕਹਿੰਦੇ ਹੋ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਸਵੇਰੇ ਉੱਠਦੇ ਹੋ। ਬਾਹਰ ਜਾ ਕੇ ਸੋਫੇ ਤੇ ਸੋ ਜਾਂਦੇ ਹੋ ਸਗੋਂ ਮੈਂ ਤਾਂ ਤੁਹਾਨੂੰ ਇਹੋ ਰਾਏ ਦੇਵਾਂਗੀ ਛੱਤ ਤੇ ਚਲੇ ਜਾਇਆ ਕਰੋ। ਥੋੜਾ ਘੁੰਮ ਲਿਆ। ਪੌਦਿਆਂ ਨੂੰ ਪਾਣੀ ਪਾ ਲਿਆ।
ਇੰਨਾ ਇੰਨਾ ਇੰਨਾ ਟਾਈਮ ਥੋ੍ਹਾ ਇੰਨਾ ਟਾਈਮ ਥੋੜ੍ਹਾ ਨਾ ਹੁੰਦਾ ਵੈਸੇ ਪਤਾ ਨੀ। ਸਕੂਲ ਦੇ ਸਕੂਲ ਜਾਣ ਵੇਲੇ ਸੂਈ ਤੇ ਅੰ ਘੁੰਮਦੀ ਰਹਿੰਦੀ। ਹੈ ਪਤਾ ਲੱਗਦਾ ਹੀ ਨੀ ਹੈ ਸਹਰ ਸੇਰ ਤੇ ਉਹਦੀ ਸੂਈ ਘੁੰਮਣ ਲੱਗ ਜਾਂਦੇ ਦੇਰ ਤੇ ਜਾ।
ਸਵੇਰੇ ਤਾਂ ਇੰਨੀ ਬੇਚੈਨੀ ਹੁੰਦੀ ਹੈ ਮੈਨੂੰ ਉੱਥੇ ਮੈਨੂੰ। ਆਪਣੇ ਬੱਚਿਆਂ ਦੀ ਫਟਾਫਟ ਰੋਟੀ ਬਣਾਉਣੀ ਹੁੰਦੀ ਹੈ ਮੈਨੂੰ। ਗੁਰਦੁਆਰੇ ਜਾਣ ਦਾ ਪ੍ਰਸ਼ਨ ਹੁੰਦਾ ਹੈ ਕਿ ਮੈਂ ਗੁਰਦੁਆਰੇ ਜਾਣਾ ਜਾਣਾ ਜਾਣਾ ਜਾਣਾ। ਫਿਰ ਸੁਬਾਹ ਉਧਰੋਂ ਭੱਜੀ ਹੋ ਆਂਦੀ ਹਾਂ ਫ਼ਿਰ ਆਪਣੇ ਬਣਾਉਂਦੀ ਹਾਂ। ਆਪਣੀ ਬਣਾਨੀ ਆ ਆਪਣੇ ਹਸਬੈਂਡ ਦੀ ਬਣਾਉਨੀ ਆ ਫਿਰ ਹਸਬੈਂਡ ਨੂੰ ਵੀ ਗੁੱਸਾ ਚੜ ਜਾਂਦਾ। ਕਿ ਮੈਂ ਫੈਕਟਰੀ ਜਾਣਾ ਹੈ ਜਲਦੀ ਆਏ ਜਲਦੀ ਬਣਾਏ।
ਅੱਛਾ ਤੁਹਾਡੇ ਕੋ ਤੁਹਾਡੇ ਘਰ ਤਾਂ ਵੈਸੇ ਦੂਆਦਾ ਦੂਰ ਹੀ ਇਸ ਸਾਡੇ ਨੇੜੇ ਵਿੱਚ ਤਾਂ ਵੀ ਨੀ ਜਾਂਦੇ ਅਸੀ ਤਾਂ।
ਨਾ ਨਾ ਅਸੀਂ ਤਾਂ ਮੈਂ ਤਾਂ ਐਕਟਿਵ ਚੁੱਕਣੀ ਆ ਦਿ ਨਲ ਫਟਾਫਟ। ਅੱ ਚਦੀ ਐਕਟਿਵਾ ਤੇ।
ਹ ਅੱਛਾ।
ਜ ਮੰੰਦੇ ਪਿੱਛੇ ਛੁੱਟੀਆਂ ਸਨ ਪਿੱਛੇ ਛੁੱਟੀਆਂ ਸਨ ਮੈਂ ਇੱਕ। ਇੱਕ ਮਹੀਨਾ ਗੁਰਦੁਆਰੇ ਨੀ ਗਈ। ਗੁਰਦੁਆਰੇ ਗਈ ਆ ਸ਼ਾਮੀ ਗਈ ਆ ਮਤਲਬ ਦਿਨੇ ਨੀ ਗਈ। ਜਿਵੇਂ ਮੈਂ ਪਹਿਲੇ। ਜਾਂਦੇ ਸੀ ਤੇ ਮੈਨੂੰ ਬੜਾ ਦੁੱਖ ਲੱਗਦਾ ਸੀ। ਮੈਂ ਜਿੰਮ ਚਲੀ ਜਾਂਦੀ ਸੀ ਪਰ ਗੁਰਦੁਆਰੇ ਨਹੀਂ ਜਾਂਦੀ ਸੀ। ਫਿਰ ਮੈਂ ਕਹਿੰਦੀ ਮੈਂ ਕਿਹਾ ਦੇਖ ਲ ਜਿਮ ਜਾ ਰਹੀ ਹਾਂ ਇਹ ਗੁਰਦੁਆਰੇ ਨੀ ਜਾ ਰਹੀ।
ਅੱਛਾ ਮੈਂ ਮ ਤੁਹਾਡਾ ਹਸਬੈਂਡ ਵੀ ਤਾਂ ਜਾਂਦੇ ਨੇ ਗੁਰਦੁਆਰਿਆਂ ਨਾਲ। ਉਹਨਾਂ ਨੇ ਕਈ ਵਾਰ ਦੇਖਿਆ ਤ ਗਰਬ ਚਲੋ ਕੋਈ ਨੀ ਕੋਈ ਚਲਿਆ ਤਵੇ। ਬਾਬਾ ਜੀ ਕਹਿੰਦੇ ਨੇ ਦੋਨਾਂ ਵੈਸੇ ਗੱਲ ਕਵਾਂ ਵੈਸੇ। ਨਾ ਸਾਡੇ ਤੇ ਗ੍ਰੰਥ ਸਾਡੇ ਤੇ ਗ੍ਰੰਥ ਸਾਹਿਬ ਚ ਲਿਖਿਆ ਤਾਂਵੇ ਜਿਹੜੀ। ਆਦਮੀ ਜਨਾਨੀ ਤੇ ਕੁਝ ਮੰਗਦਾ ਨਾ ਉਹ ਪੂਰੀ ਕਦੇ ਨੀ ਹੁੰਦੀ। ਜਿੱਦਾਂ ਇੱਕ ਔਰਤ ਆਦਮੀ ਵਾਸਤੇ ਮੰਗਦੀ ਨਾ ਉਹ ਹਮੇਸ਼ਾ ਪੂਰੀਆਂ ਹੁੰਦੀਆਂ ਨੇ। ਆਮ ਜਿੰਨਾ ਮਰਜ਼ੀ ਕਹਿ ਦੇਵੇ ਕਿ ਮੇਰੀ ਮੇਰੀ ਮੇਰੀ ਵਾਈਫ ਹੈ ਜਿਹੜੇ ਉਹ ਕਦੀ ਮਤਲਬ। ਸੋ ਚੋ ਟਵੰਟੀ ਪਰਸੈਂਟ ਪੂਰੀ ਹੋਣੀ ਹੈ ਚੀਜ਼ਾਂ। ਜੇ ਜਨਾਨੀ ਜਾ ਕੇ ਆਪਣੇ ਆਦਮੀ ਲਈ ਅਰਦਾਸ ਕਰਾਉਂਦੀ ਹੈ ਤਾਂ ਉਹ ਹੰਡਰਡ ਪਰਸੈਂਟ ਪੂਰੀ ਹੁੰਦੀ ਹੈ। ਕਿਉਂਕਿ ਸਾਡੀ ਸ ਆਦਮੀ ਦੇ ਹੱਥਾਂ ਚ ਕੁਛ ਨੀ ਹੈ। ਸਾਰਾ ਕੁਝ ਜਨਾਨੀਆਂ ਦੇ ਹੱਥਾਂ 'ਚ ਹੁੰਦਾ ਮੈਂ। ਕਿਉਂਕਿ ਜਨਾਨੀ ਇੱਕ ਲਕਸ਼ਮੀ ਹੁੰਦੀ ਹੈ।
ਸਹੀ ਅ ਜ। ਮੈਂ ਹੁਣ ਬਸ ਸੋਚ ਲਿਆ ਮੈਂ ਕੀ ਕਰਨਾ ਵਏ ਹੁਣ ਮੈਂ ਜਿੱਥੇ ਮੈਂ ਸਵਾ ਛੇ ਉੱਠਣੀ ਆਂ ਉੱਥੇ ਮੈਂ ਛੇ ਵਜੇ ਉੱਠ ਜਾਵਾਂਗੀ।
ਠੀਕ ਹੈ ਨਾ, ਜ ਜੇ ਪਾਠ ਹੋਣ ਤੇ ਕਿੰਨਾ ਟਾਈਮ ਲੱਗਦਾ ਦਸ ਮਿੰਟ,
ਹਾਂ ਦਸ ਮਿੰਟ ਆ ਮੂੰਜਬਾਨੀ ਆਉਂਦਾ ਹ ਤਾਂ ਪੰਜ ਮਿੰਟ ਆ,
ਮੂੰਹ ਜੁਬਾਨੀ ਮੈਨੂੰ ਆਉਂਦਾ ਵੇ, ਮੈਨੂੰ ਮੂੰਹ ਜੁਬਾਨੀ ਆਂਦਾ ਬਟ ਮੈਂ ਇਹ ਨ ਨਹੀਂ ਕਹਿ ਸਕਦੀ ਨਾ, ਕਿ ਮੈਨੂੰ ਹੰਡਰਡ ਪਰਸੈਂਟ ਆਉਂਦਾ ਵੀ, ਤਾ ਵਿੱਚ ਫਿਰ ਮੈਨੂੰ ਥੋੜਾ ਚਾਹੀਦੀ ਹੁੰਦੀ ਨਾ ਹੈਲਪ,
ਹੁ ਮੇਰਾ ਲਾਲ ਵਾਲਾ ਵਾ, ਮੈਂ ਤੇ ਵਿੱਚ ਕੋਈ ਗੱਲ ਕਰਨ ਆ ਗਈ ਮੈ ਭੁੱਲ ਜਾਗੀ ਵਿੱਚ ਈ,
ਹਾਂ ਉਹੀ ਨਾ ਹੁਣ ਤੁਹਾਡੀ ਦਰਾਣੀ ਤਾਂ ਮੈਨੂੰ ਐ, ਬਹੁਤ ਅੱਛਾ- ਬਹੁਤ ਅੱਛਾ ਇਸ ਚੀਜ਼ ਤੋਂ ਮੈਂ ਤੁਹਾਨੂੰ ਹੁਣ ਬੜੇ, ਐਪ੍ਰੀਸ਼ੀਏਟ ਕਰਨੀ ਆ, ਕਿ ਉਹ ਇੰਨੇ ਅੱਛੇ ਪਾਠ ਪੂਜਾ ਕਰ ਲੈਂਦੇ ਨੇ ਬਹੁਤ ਅੱਛੇ, ਸਤਿ ਸ਼੍ਰੀ ਅਕਾਲ ਹੈ ਜੀ।
ਨਾ ਉਹਨਾਂ ਨੂੰ ਸ਼ੁਰੂ ਤੋਂ ਉਹਨਾ ਦੇ ਫਾਦਰ ਨੇ ਉਹਨਾਂ ਨੂੰ ਸ਼ੁਰੂ ਤੋ ਸਿਖਾਇਆ ਹੋਇਆ ਵਾ, ਸਾਨੂੰ ਕਿਸੇ ਨੇ ਸਿਖਾਇਆ ਹੀ ਨੀ, ਨਾ ਕੁਆਰਿਓ ਨਾ ਸੋਹਰੀਓ, ਆਵੀ ਤੇ ਫ਼ਰਕ ਨਾ ਪਰ ਮੈਂ ਇਨਾ ਮਨ ਗਲ ਏ ਆ ਕੇ, ਸਾਡੇ ਵਿਆਹ ਤੋਂ ਬਾਅਦ ਸਾਨੂੰ ਬੜਾ ਕੁਝ ਬੜਾ ਕੁੱਛ ਸਾਨੂੰ ਆ ਗਿਆ ਵਾ, ਜਿਵੇਂ ਅਸੀਂ ਲੜਕੇ ਕੁਵਰੇ ਜੀਰੋ ਹੁੰਦੇ ਹੈ ਨਾ ਵਿਆਹ ਤੋ ਬਾਦ ਬੜਾ ਕੁਛ ਆ ਜਾਂਦਾ ਵ।
ਹਾਂ ਬਿਲਕੁਲ।
ਹੋਰ
ਚਲੋ ਜੀ ਚਲੋ ਹੁਣ-ਹੁਣ ਜਾਗ ਜੀ ਇਹ ਵੀ ਬੜੀ ਵੱਡੀ ਗੱਲ ਹੈ
ਉਹ ਤੇ ਮੇਰੇ ਹਸਬੈਂਡ ਕਹਿੰਦੇ ਨੇ, ਜਦੋਂ ਜਾਗੋ ਮੇਰੇ ਹਸਬੈਂਡ ਕਹਿੰਦੇ ਨੇ, ਜਦੋਂ ਜਾਗੋ ਉਦੋਂ ਸਵੇਰਰਾ ਹੋਂਦਾ
ਆਹੋ ਨਹੀਂ ਕੋਈ ਨੀ ਪੰਦਰਾਂ ਮਿੰਟ ਜੀ
ਮੈਂ ਕਿਹਾ ਸਾਡਾ ਉਜਾਲਾ ਕਦੇ ਹੋਣਾ ਹੀ ਨਹੀਂ ਇੰਡੀਆ ਚ ਆਪ ਕਰਾਂਗੇ ਤੇ ਹੋਏਗਾ ਨਾ, ਹਾ
ਪੰਦਰਾਂ ਮਿੰਟ ਤਾਂ ਅਸੀਂ ਵੀ ਰੀਲਾਂ ਦੇਖਣ ਤੇ ਲਗਾ ਦਿੰਦੇ ਹਾਂ ਪੰਦਰਾਂ ਮਿੰਟ ਤਾਂ ਬੰਦਾ ਉੱਠ ਸਕਦਾ ਨਹੀਂ ਕੋਈ ਨਹੀਂ
ਤੁਸੀਂ ਤੇ ਆਪਣੀ ਗੱਲ ਕਰਦੇ ਹੋ, ਮੇਰੀ ਭਰਜਾਈ ਵੇਖ ਲਓ ਤੇ, ਉਹ ਤੇ ਗੁੜਕੇ ਨੂੰ ਹੱਥ ਹੀ ਨੀ ਲਾਉਂਦੀਂਆ
ਨਹੀਂ ਗਲਤ ਗੱਲ ਐ, ਜੀਂਵੇ ਦੇਖੋ ਜੀ ਤੁਸੀਂ ਜਿਵੇਂ ਦੱਸਿਆ ਤੁਹਾਡੀ ਪਰਜਾਈ ਹਜੇ ਉਹਦਾ ਕੋਈ ਬੱਚਾ ਨੀ ਹੈਗਾ ਹਜੇ ਔ ਕੁਵਾਰੀ ਏ ਤੇ ਉਹਨੂੰ ਇਹੀ ਵਕਤ ਏ ਪਾਠ ਪੂਜਾ ਕਰਨ ਦਾ ਉਸ ਤੋਂ ਬਾਦ ਤਾਂ ਉਹ ਕਰ ਹੀ ਨਹੀਂ ਸਕਦੀ
ਮੈਂ ਸਗੋਂ ਆਪਣੇ ਭਰਾ ਨੂੰ ਬਿਠਾ ਕੇ ਉਹਦੀ ਮਤਲਬ ਦੀ ਸਭ ਹੋਰ ਦਸ ਸੀਮਰਥ ਕੀ ਹੁੰਦਾ ਪਿਆ ਵੈ ਸਵੇਰੇ ਦਸ-ਦਵਜੇ ਸਵੇਰੇ ਉੱਠਣਾ ਮੰਮੀ ਦੇ ਕਮਰੇ ਜਾ ਕੇ ਤੇ ਫੇਰ ਸੋ ਜਾਨਾ ਮੈਂ ਕਿਹਾ ਕੀ ਆ, ਕਹਿੰਦਾ ਮੈਂ ਕਰ ਹੀ ਨੀ ਸਕਦਾ ਕੁਛ ਫੇਰ ਮੈਂ ਕਿਹਾ ਆਪਣੇ ਵਾਸਤੇ ਆ ਹੁਣੀ, ਹੁਣ ਹੀ ਕੁਝ ਕਰਨਾ ਕਰ ਲਓ, ਤੇ ਆੱਗੂ ਤੇ ਸਾਨੂੰ ਆੱਗੂ ਤੇ ਟਾਈਮ ਮਿਲਣਾ ਹੀ ਨਹੀਂ ਐ, ਕਿਉਂਕਿ ਅਸੀਂ ਆਪਣੇ ਬਾਰੇ ਬੱਚਿਆਂ ਬਾਰੇ ਬੜਾ ਪਾਠ ਕੀਤਾ ਬੜਾ ਪਾਠ ਕੀਤਾ ਦਾ ਮੈਂ ਅਸੀਂ ਆਪਣੇ ਬੱਚਿਆਂ ਵਾਰੇ
ਸਹੀ ਹੈ ਸਹੀ ਹੈ ਮੈਂ ਵੀ ਕੀਤਾ ਰੈ, ਮੈਂ ਪੂਰੀ ਸੈਹਚੀ ਕੀਤੀ ਰਿਏ
ਹਮ ਮੈਂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਦੀ ਹੈ, ਪਤਰਾਂ ਮੈਂ ਤਾਬੇ ਤੇ ਬਹਿ ਕੇ ਸੇਵਾ ਕੀਤੀ ਹੋਈ ਆ,
ਅੱਛਾ ਜੀ ਅੱਛੀ ਗੱਲ ਏ ਜੀ ਕੁੱਝ, ਨਈ ਮੈਂ ਤਾਂ ਸੈਅਚੀਂਆ ਲੈ ਆਈ ਸੀ, ਜਦ ਮੇਰਾ ਬੇਟਾ ਹੋਉਣ ਵਾਲਾ ਸੀ ਨਾ, ਫੇਿਰ ਉਦੋਂ ਸੈਅਂਚੀਆਂ ਪੜੀਆਂ ਸਨ ਮੈਂ
ਅੱਛਾ
ਤੇ ਆਜ -ਕੱਲ ਦੀਆ ਕਰਦੀਆਂ ਨਈ, ਮੇਰੀ ਵੀ ਦੇਰਾਨੀ ਹੈਗੀ ਹੈ, ਉਹ ਵੀ ਨੀ ਕਰਦੀ ਮੈਂ ਆਪ ਬਹੁਤ ਹੈਰਾਨ ਹੁੰਦੀ ਹਾਂ, ਕਿ ਤੁਸੀਂ ਤਾਂ ਕਿਉਂ ਨਈ ਕਰਦੀਆਂ ਪਾਠ ਓਦੇ ਕੋਲ ਤਾਂ ਵਕਤ ਹੈਗਾ, ਕਿਉਂ ਨਈ ਕਰਦੀਆਂ
ਪਾਧਿਆ ਨੀਆਂ ਬਸ-ਬਸ ਉਸ ਟਾਈਮ ਦੋ ਥੋੜੀ ਦੇਰ ਥੋੜ੍ਹੀ ਦੇਰ ਪੈਲੇ ਥੋੜ੍ਹੀ ਦੇਰ ਬਾਦ ਮਤਲ ਦਿਮਾਗ 'ਚ ਅਸਰ ਆਏਗਾ ਦੋ ਘੰਟੇ ਮੈਂ ਫਿਰ ਭੁੱਲ ਜਾਂਣੀ ਆਂ
ਹੂੰ ਨਈ ਜਪਜੀ ਸਾਹਿਬ ਦਾ ਤਾਂ ਕਰਨਾ ਚਾਹੀਦਾ ਜੀ।
ਨਈ ਅਸੀਂ ਤਾਂ ਕੈਂਣੇ ਆਂ ਕੈਣੇ ਆਂ ਥੋੜੀ ਚੰਗੀ ਚੀਜ਼ ਆਏ ਪਾਠ ਕਰਿਆ ਕਰੋ ਕੋਈ ਕਰਦਾ ਨਈ ਅਸੀ ਬੋਲਦੇ ਹੀ ਨਈ ਫੇਰ ਮੰਮੀ ਸਾਡੀ ਮੰਮੀ ਕਹਿੰਦੀ ਕਹਿੰਦੀ ਧੁੱਪ ਆ ਜਾ ਜੋ ਹੋਏਗਾ ਵੇਖੀ ਜੇ ਗੀ। ਕਿਉਂਕਿ ਉਹਨਾ ਨੂੰ ਆਪ-ਆਪ ਹੀ ਨਈ ਕੋਈ ਐਫਰਟ ਲਾਂਦੇ। ਕਿਉਂਕਿ ਅਸੀਂ ਹੁਣ ਅਸੀਂ ਹਾਂ ਸਾਨੂੰ ਪਤਾ ਪਤਾ ਪ ਹੈ ਕਿ ਸਾਨੂੰ ਇਹ ਚੀਜ਼ ਕਿਡੀ ਅਹਿਮੀਅਤ ਏ। ਉਹ ਹੱਲੇ ਬੱਚੇ ਨੇ ਉਹਨਾਂ ਨੂੰ ਕੋਈ ਪਤਾ ਨੀ ਹੈ ਜਦੋਂ ਅੱਗੇ ਜਿਹੜੀ ਚੀਜ਼ ਆਏਗੀ ਨਾ ਫੇਰ ਕਿਸੇ-ਕਿਸੇ ਬੰਦੇ ਨੂੰ ਵੇਖਣਗੇ ਨਾ ਫਿਰ ਮਨ ਨੂੰ ਫੀਲ ਹੁੰਦਾ।
ਹਾਂ ਬਿਲਕੁਲ-ਬਿਲਕੁਲ
ਆ ਸੇਮ ਬ ਚੀਜ਼ ਮੇਰੇ ਨਾਲ ਹੋਈਦੀ ਆ ਨਾ ਮੈਂ ਚੀਜ਼ਾਂ ਨੂੰ ਜਾਦਾ ਮਤਲਬ ਬ ਮੇਰੇ ਤੇ ਬੀਤੀਆਂ ਹੋਈਆਂ ਨੇ।
ਹੂੰ
ਮੈਂ ਤਾਂ ਇਸ ਹਿਸਾਬ ਨਾਲ ਬਾਬਾ ਜੀ ਕੋਲ ਖ੍ਹੋਹ ਕੇ ਲਿਆ ਦੈ ਖ੍ਹੋ ਕੇ ਪਰ ਹੁਣ ਕਈਆਂ ਨੂੰ ਗੱਲ ਸਮਝ ਆਂਦੀ ਕਈਆਂ ਨੂੰ ਨਈ ਸਮਝ ਆਂਦੀ।
ਸਈ-ਸਈ ਕਿਆ ਜੇ
ਕੋਈ ਬੰਦਾ ਇਹ ਵੀ ਨਈ ਕਹਿ ਸਕਦਾ ਚੱਲ ਅਸੀਂ ਪਾਠ ਕਰ ਲੈਂਣੇ ਆਂ ਆਪਣੇ ਬੱਚੇ ਆਸੇ ਕਰੀਏ ਸਾਡਾ ਬੱਚਾ ਜੇੜਾ ਆਏਗਾ। ਸਈ ਸਨਾਮਸ ਸਵਸਥ ਆਏ ਕੋਈ ਓ ਵੀ ਨਈ ਕਰਦਾ।
ਹਾਂ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
ਚਲੋ ਅੱਜ ਕੱਲ ਤਾਂ ਮੁੰਡੇ ਕੁੜੀ ਮੁੰਡਾ ਕੁੜੀ ਦੀ ਤਾਂ ਕੋਈ ਗੱਲ ਹੀ ਨਈ ਹੈ ਕਿ ਬੱਚੇ ਸਵਸਥ ਆ ਜਾਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਸ਼ੋਕ ਹੋ ਜੋਗੇ ਤੁਸੀਂ
ਅੱਛਾ
ਚਲੋ ਜੀ ਮੈਂ ਠਹਿਰ ਕੇ ਗੱਲ ਕਰ ਨੀ ਆ ਠੀਕ ਹੈ।
ਚਲੋ ਠੀਕ ਹੈ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਬਾਦ 'ਚ ਗੱਲ ਕਰਾਂਗੀ ਠੀਕ ਹੈ। ਰੋਟੀ ਰੁਟੀ ਮੰਗਦੇ ਆਪਣੇ ਬਾਰ ਨੂੰ ਹਾਂਜੀ ਸਤਿ ਸ਼੍ਰੀ ਅਕਾਲ।